ਹੈਲੋ।
ਹੈਲੋ।
ਹੈਲੋ ਹੈਲੋ। ਹੈਲੋ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
ਤੜਕੇ ਖਾਲੀ ਸੀ।
ਕੁਛ ਨੀ ਕਰ ਰਹੇ ਸੀ, ਹੋਰ ਤੁਸੀਂ ਕਿਵੇਂ ਹੋ?
ਮੈਂ ਠੀਕ ਆ ਤੁਸੀਂ ਦੱਸੋ ਆਹ ਪੈਕਟਾਂ ਜਿਹਦੀ ਆਵਾਜ਼ ਕਾਤੋਂ ਆ ਰਹੀ ਆ ਤੁਹਾਡੇ ਵੱਲ ਨੂੰ, ਕੁਛ ਖਾ ਪੀ ਰਹੀ ਸੀ।
ਸਾਡੇ ਗੁਆਂਢੀ
ਅੱਛਾ, ਹੋਰ ਕੀ ਕਰਦੇ ਹੁੰਦੇ ਹੋ ਤੁਸੀਂ?
ਕੁਸਛ ਨੀ ਕਰਦੇ ਅਸੀਂ ਤਾਂ ਵਿਹਲੇ ਆ।
ਕਿਉਂ ਕੋਈ ਤਾਂ ਕੰਮ ਕਰਦੇ ਈ ਹੋਊਗੇ?
ਬਸ ਰੋਟੀ ਪਕਾ ਲੈਨੇ ਆ ਖਾ ਲੈਨੇ ਆ ਹੋਰ ਕੀ ਕਰਨਾ। ਤੁਸੀਂ ਕੀ ਕਰਦੇ ਹੁੰਨੇ ਓ।
ਕੁੱਛ ਨੀ ਮੈਂ ਵੀ ਬਸ ਰੋਟੀ ਪਕਾ ਲੈਂਨੀ ਹਾਂ, ਖਾ ਹਾਯੇ ਨੀ ਸਾਰਾ ਘਰ ਸਾਮਣਾ ਪੈਂਦਾ, ਮੇਰੀ ਮੰਮੀ ਕੁੱਛ ਕਰਦੀ ਓ ਨੀ।
ਫੇਰ ਤੇਰੀ ਮੰਮੀ ਤਾਂ ਬੜੀ ਖਰਾਬ ਆ।
ਬਸ ਤੁਹਾਡੇ ਜਵਾਕ ਕਿਵੇਂ ਨੇ?
ਸਾਡੇ ਜਵਾਕ ਤਾਂ ਜਵੀ ਲੱਥ ਨੇ, ਪੜ੍ਹਦੇ -ਲਿਖਦੇ ਨੀ।
ਸਾਰੀ ਮਾਵਾਂ ਨੂੰ ਐਈ ਲੱਗਦਾ, ਜਿੰਨਾ ਮਰਜੀ ਪੜ੍ਹ ਲੋ ਲਿਖ ਲੋ। ਆ ਮੈਂ ਹੁਣ ਪੜ੍ਹ ਕੇ ਆਈ ਸੀ ਮੇਰੀ ਮੰਮੀ ਨੇ ਓਦੀ ਕੈਤਾ ਪੜ੍ਹਦੇ ਨੀ ਹੈਗੇ। ਜ ਸੱਸਾਂ ਮੈਨੂੰ ਪੰਜ-ਛੇ ਘੰਟੇ ਹੋਗੇ ਸੀ। ਪੰਜ-ਛੇ ਘੰਟੇ ਹੋਗੇ ਸੀ ਲਗਾਤਾਰ ਪੜ੍ਹਦੀ ਨੂੰ ਲੇਕਿਨ ਓਨਾ ਨੂੰ ਹੁੰਦਾ ਈ ਨੀ ਰਿਲਾਈੇਜੇਸ਼ਨ ਈ ਨੀ ਹੁੰਦਾ ਕੀ ਬਈ ਕੁੜੀ ਪੜ੍ਹ ਕੇ ਆਈ ਐ ਨਾ। ਕੋਈ ਚਾਹ-ਪਾਣੀ ਪੁੱਛਾਂ।
ਸਾਡੇ ਬੱਚੇ ਨੀ ਪੜ੍ਹਦੇ ਹੈਗੇ ਸੋ ਤੁਸੀਂ ਪੜ੍ਹਦੇ ਹੋਂਗੇ। ਸਾਡੇ ਤਾਂ ਜਮੀ ਲੱਥ ਨੇ।
ਹੁਣ ਤਾਂ ਮੈਨੂੰ ਐ ਲੱਗਦਾ, ਮੰਮੀ ਨੂੰ ਕੱਢ-ਕੱਢ ਕੇ ਦਿਖਾਣਾ ਪਊਗਾ ਕਿ ਆ ਪੜ੍ਹ ਲਿਆ ਆ ਪੜ੍ਹ ਲਿਆ। ਪਰ ਦਿਖਾਵਾਂਗੇ ਵੀ ਕੀ ਸਮਝ ਤਾਂ ਓਨਾ ਨੂੰ ਕੁੱਛ ਆਣਾ ਨੀ।
ਅੱਛਾ।
ਹੋਰ ਕੁਛ ਨੀ ਤੁਸੀਂ ਦੱਸੋ ਕੀ ਬਣਾ ਰੇ ਸੀ?
ਅਸੀਂ ਮੂੰਗੀ-ਮਸਰੀ ਦਾਲ ਬਣਾ ਰਿਆ।
ਅਸੀਂ ਵੀ ਮੂੰਗੀ-ਮੱਸਰੀ ਦੀ ਦਾਲ ਬਣਾਈ ਹੋਈ ਆ।
ਅੱਛਾ, ਅਸੀਂ ਤਾਂ ਹਲਕਾ- ਫੁਲਕਾ ਭੋਜਨ ਖਾਵਾਂਗੇ ਅਜ ਹੈਵੀ-ਹੈਵੀ
ਹਾਂਜੀ। ਨਈ, ਅਸੀਂ ਕੱਲ ਰਾਤ ਵੀ ਹਲਕਾ ਈ ਖਾਦਾ ਸੀ, ਇਸ ਦਿਨ ਚ ਵੀ ਹਲਕਾ ਈ ਖਾਦਾ ਸੀ ਬਟ ਅਸੀਂ ਹਲ ਕਾ ਹੀ ਖਾ ਰੇ ਕਾਫੀ ਦਿਨਾਂ ਤੋਂ। ਕੋਈ ਬਾਰ ਦੀ ਚੀਜ਼ ਖਾਧੀ ਓ ਨੀ ਹੈਗੀ ਬੜਾ ਦਿਲ ਕਰ ਰਿਆ ਕੁਸ਼ ਬਾਰ ਦਾ ਖਾਈਏ।
ਹਾਏ-ਹਾਏ ਬਾਹਰ ਦਾ ਖਾਣਾ ਤਾਂ ਬਹੁਤ ਮਾੜਾ ਹੁੰਦਾ ਜਦੋਂ ਘਰੇ ਬਣਾ ਕੇ ਦੇਣ ਘਰੇ ਬਣਾ ਕੇ ਖਾ ਲੋ ਨਾ ਅੱਜ-ਕੱਲ੍ਹ ਖੀਰ-ਪੂੜਿਆਂ ਦਾ ਰਿਵਾਜ ਆ, ਉਹ ਖਾ ਲੋੋ।
ਖਾ ਲਏ ਸੀ ਖੀਰ-ਪੂੜੇ ਅਸੀਂ ਨੇ। ਪਰ ਉਹ ਬਹੁਤ ਹੀ ਸਵੀਟ ਹੋ ਜਾਂਦੇ ਨੇ ਬਹੁਤ ਹੀ ਮਿੱਠਾ ਹੋ ਜਾਂਦਾ ਨਾ। ਉਦੋਂ ਮੇਰੀ ਭੈਣ ਦਾ ਢਿੱਡ ਵੀ ਮਿੱਠਾ-ਮਿੱਠਾ ਹੋ ਜਾਂਦਾ, ਪਤਾ ਨੀ ਕਿੱਦਾਂ ਹੋ ਜਾਂਦਾ?
ਅੱਛਾ।
ਹਾਂਜੀ, ਹੋਰ ਕੀ ਕਰ ਰਹੇ ਸੀ? ਤੁਹਾਡੇ ਘਰ ਨਾਲ ਦੇ ਸਾਰੇ ਘਰ ਦੇ।
ਸ ਹੈਲੋ।
ਮੈਂ ਕਿਆ ਤੁਹਾਡੇ ਨਾਲ ਦੇ ਘਰ ਦੇ ਕੀ ਕਰ ਰਹੇ?
ਅੱਛਾ।
ਕੈਹਂਦੇ ਅੱਛਾ, ਦੱਸ ਮੈਂ ਕਿਆ ਹੋਰ ਕੀ ਕਰ ਰੇ ਨੇ ਸਾਰੇ ਆਸ ਪੜੋਸ ਵਿੱਚ? ਜਿਨਾਂ ਨੂੰ ਤੁਸੀਂ ਅ ਬੇਸਨ ਦੇਣਾ ਸੀ ਦੇ ਆਏ?
ਹਾਂਜੀ ਦੇ ਆਏ।
ਅੱਛਾ, ਹੋਰ ਸਾਡੇ ਮੀਆਂ ਜੀ ਕਿੱਦਾਂ ਦੇ ਨੇ?
ਧਾਰਾਂ ਕੱਢਣ ਲੱਗ ਰਹੇ ਨੇ।
ਅੱਛਾ, ਤੁਹਾਡੇ ਮੱਝਾਂ ਹੈਗੀਆਂ ਨੇ ਕਿੰਨੀਆਂ ਕੁ ਮੱਝਾਂ ਨੇ ਤੁਹਾਡੇ?
ਕਾਫੀ ਨੇ ਸਾਡੇ ਤਾਂ, ਗਾਵਾਂ ਵੀ ਨੇ ਮੱਝਾਂ ਵੀ ਨੇ।
ਤੁਹਾਡੀ ਆਵਾਜ਼ ਬੜੀ ਸੋਹਣੀ ਹੈ, ਕੋਈ ਸਿੰਗਿੰਗ ਵਗੈਰਾ ਦਾ ਸ਼ੌਂਕ ਰੱਖਿਆ ਤੁਸੀਂ ਨੇ!
ਨਹੀਂ ਮੇਰੇ ਤਾਂ ਬੱਚੇ ਇੰਨੇ ਹੋਣੇ ਨਾ ਸਾਰੇ ਖਾਣ ਨੂੰ ਵੀ ਮੰਗੀ ਜਾਂਦੇ ਨੇ।
ਅੱਛਾ, ਮਤਲਬ ਤੁਹਾਨੂੰ ਕੋਈ ਪੈਦਾਇਸ਼ੀ ਕੋਈ ਸ਼ੌਕ ਹੈ ਹੀ ਨਹੀਂ ਸੀ ਹੈਂ
ਨਹੀਂ, ਹੈ ਨਹੀਂ ਸੀ।
ਅੱਛਾ, ਲੇਕਿਨ ਮੇਰੇ ਪਾਪਾ ਨੂੰ ਬਹੁਤ ਵਧੀਆ ਐਕਟਿੰਗ ਕਰ ਲੈਂਦੇ ਨੇ ਐਕਟਿੰਗ ਦਾ ਸ਼ੌਕ ਹੈ। ਮੇਰੀ ਮੰਮਾਂ ਸਾਰਾ ਟਾਈਮ ਕਹਿੰਦੇ ਰਹਿੰਦੇ ਨੇ ਐਕਟਰ ਬਣਨਗੇ ਆਪਾਂ ਐਕਟਰ।
ਹਾਏ-ਹਾਏ ਕਿਤੇ ਖ਼ਰਾਬ ਨ ਫਿਰ ਮੰਮਾ
ਹੋਰ ਮੇਰੀ ਮੰਮਾ ਤਾਂ ਬਾਹਲੀ ਹੀ ਉਹ ਖਰਾਬ ਹੈ ਕੀ ਦਸਾਂ
ਹਾਂ।
ਅੱਛ ਸਾਰਾ ਦਿਨ ਕੰਮ ਕਰਦੀ ਰਹਿੰਦੀ ਸਮਝਾ ਸਮਝਾ ਕੇ ਥੱਕ ਗਏ ਇੰਨਾ ਨੀ ਕਰਿਆ ਕਰ।
ਅੱਛਾ।
ਪਤਾ ਹੀ ਕਿੰਨੇ ਕੁ ਜਾਣਿਆ ਦੀ ਚਾਹ ਬਣਾਈ ਜਾਂਦੀ ਆ। ਮੰਮੀ ਚਾਹ ਹੀ ਨਹੀਂ ਨਿਬੜਦੀ
ਅੱਛਾ, ਫੇਰ ਉਹ, ਤੁਸੀਂ ਹੈਲਪ ਕਰਿਆ ਕਰੋ ਨਾ।
ਅਸੀਂ ਹੈਲਪ ਕਰਦੇ ਹਾਂ, ਅਸੀਂ ਕੱਲ ਤੇ ਕੋਈ ਕੱਲ ਨੀ ਹੈਲਪ ਕੀਤੀ ਮੰਮਾ ਦੀ ਭਾਂਡੇ ਮਾਂਜੇ ਇੱਕ ਟਾਈਮ ਦੇ ਮੈਂ ਮਾਂਜੇ ਮੇਰੀ ਭੈਣ ਨੇ ਮਾਂਜ ਝਾੜੂ ਪੋਚਾ ਕਰ ਤਾ। ਲੇਕਿਨ ਫੇਰ ਵੀ ਮੇਰੀ ਮੰਮੀ ਦੇ ਕੰਮ ਨਹੀਂ ਨਿਬੜਣ ਚ ਆਉਂਦੇ, ਸਾਰੇ ਦੁਨੀਆਂ ਪੈ ਜਾਂਦੀ ਹੈ ਕੰਮ ਕੁਮ ਕਰਕੇ। ਬਸ ਮੇਰੀ ਮੰਮੀ ਰਹਿ ਜਾਂਦੀ ਇੱਕੋ ਪਤਾ ਨੀ ਇਹੋ ਜਿਹੇ ਕਿਹੜੇ ਕੰਮ ਹਨ ਜਿਹੜੇ ਨਿਬੜਦੇ ਨਹੀਂ ਹੈਗੇ। ਉਤੋ ਨੂੰ ਪਤਾ, ਮੈਨੂੰ ਲਗਦਾ ਮੇਰੀ ਮੰਮੀ ਦਾ ਮੇਰੀ ਮੰਮਾ ਦਾ ਨਾ ਗਰਮੀ 'ਚ ਜੀ ਜਿਹਾ ਨੀ ਲੱਗਦਾ ਮੈਂ ਕਦੇ- ਕਦੇ ਲੱਗਦਾ ਥੋੜਾ ਜਿਹਾ ਵੀ ਜਦੋਂ ਭਿੱਜੇ- ਭਿੱਜੇ ਰਹਿੰਦੇ ਨੇ ਪਸੀਨਾ ਟੱਪਦਾ ਰਹਿੰਦਾ ਉਹ ਪਸੰਦ ਆ ਰਿਹਾ ਉਹਨਾ ਨੂੰ
ਹਾਏ- ਹਾਏ ਪਸੀਨਾ ਕਿਹਨੂੰ ਪਸੰਦ ਹੁੰਦਾ, ਇਹ ਗੱਲ ਤਾਂ ਮ
ਪਤਾ ਨੀ ਫੇਰ ਕਾਹਤੋਂ ਨੀ ਹਟਦੇ ਹੈਗੇ, ਸਾਰਾ ਦਿਨ ਕੰਮ ਕਰੀ ਜਾਂਦੇ ਨੇ।
ਇਹ ਤਾਂ ਮਨ ਨ ਲੱਗਦੀ ਨਾ ਗੱਲ ਪਸੀਨੇ ਵਾਲੀ ਤਾਂ
ਹੋਰ ਸੁਣਾਓ ਤੁਹਾਡੇ ਮੀਆਂ ਜੀ ਦੀ ਧਾਰਾ ਨਿਕਲ ਗਈਆ
ਹਾਂਜੀ, ਇੱਕ ਰਹਿੰਦੀ ਆ, ਇੱਕ ਦੀ ਕੱਢ ਲਈ ਹੋਰ, ਕੀ ਬਣ ਰਿਹਾ ਸੀ ਹੈਲੋ
ਆ ਥੋੜਾ ਸਰ ਵਾਈਫਾਈ ਟੁੱਟਰ ਜਾ ਨਾ ਥੋੜਾ, ਚਾਹੇ ਹੁਣੇ ਲਵਾ ਸਕਦਾ ਕੋਈ ਮਸ਼ੀਨ ਮਸ਼ੂਨ ਖੜਦੀ ਉਹ ਨੀ ਹੈਗੀ, ਐਂ ਲੱਗਦਾ ਕੋ ਸਾਡੇ ਘਰ ਚ ਹੀ ਕੋਈ ਇਲੈਕਟ੍ਰੀਸਿਟੀ ਦਾ ਦੋਸ਼ ਹੈ
ਅੱਛਾ, ਤੁਹਾਡੇ ਤਾਰਾਂ ਨੀ ਸਹੀ ਹੋਣੀਆਂ, ਜੋੜ- ਜੋੜ ਨੀ ਸਹੀ ਲਾਏ ਹੋਏ ਹੋਣੇ
ਹਾਂ ਮੈਨੂੰ ਵੀ ਲਗਦਾ ਕਿਉਂਕਿ ਸਾਡੇ ਜਮ ਸੀ ਇਹੀ ਨਾ ਆਤਮਾ ਰਾਮ ਦੇ ਜ਼ਮਾਨੇ ਦੇ ਜੋੜ ਲੱਗੇ ਹੋਏ ਨੇ ਸਾਡੇ
ਅੱਛਾ, ਤਾਂ ਹੀ ਫੇਰ ਉਹ ਕਰ੍ਰੰਕ ਹੋ ਜਾਂਦੇ ਨੇ ਕਿ ਤਾਂ ਹੀ ਚੀਜ਼ਾਂ ਸੜ ਜਾਂਦੀਆਂ ਨੇ।
ਹਾਂਜੀ।
ਨਵੀਆਂ ਤਾਰਾ ਪਾਲੋ ਨਾ।
ਪੈਸੇ ਨਹੀਂ ਹੈਗੇ, ਗਰੀਬ ਅਸੀਂ।
ਹ ਹ ਇਨੀ।
ਹੋਰ ਭਾਵੇਂ ਗ਼ਰੀਬ ਆ ਅਸੀ, ਉਹਦੇ ਘਰ ਪਾਪਾ ਦੇ ਕੱਪੜਿਆਂ ਚ ਘੁੰਮਦੀ ਆ ਮੈਂ ਤਾਂ